ਸੱਸੀ
ਸ਼ਸ਼ੀ ਕਾਲ ਠੀਕ ਓ?
ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਓ?
ਹਾਂਜੀ ਸਭ ਵਧੀਆ ਬੈਠੇ ਸੀ ਜੀ ਐਪ ਤੇ। ਐਪ ਤੇ ਬੈਠੇ ਹੋਏ ਸੋ
ਵੇਲੇ ਆ।
ਹੈਂ?
ਵੇਲੇ ਈ ਸਾਂ।
ਅੱਛਾ ਠੀਕ-ਠੀਕ-ਠੀਕ ਹੋਰ ਠੀਕ ਨੇ ਸਾਰੇ?
ਹਾਂ ਠੀਕ ਨੇ ਕੰਮ ਲੱਗੀ ਏ ਕੇ?
ਨਾ ਸਬਜ਼ੀ ਕੱਟਦੀ ਪਾਈ ਸਾਂ।
ਅੱਛਾ ਕੀ ਬਣਾਇਐ?
ਫਲੀਆਂ ਲਈਆਂ ਸਨ ਰਾਤ ਓ ਬਣਾਨ ਲੱਗੀ ਆ।
ਆਲ ਅਲ ਓ ਫਲੀਆਂ ਸੇਮ ਫਲੀਆਂ ਜੀਆਂ ਜੇੜੀਆ ਹੁੰਦੀਆਂ ਨੇ ਪਤਲੇ ਅੱਛਾ। ਬੀਨਸ ਜੇ ਜੀ ਕੀ ਬੋਲਦੇ ਨੇ ਬੀਨਸ ਅੱਛਾ। ਫੇ ਮਨੀ ਤੂੰ ਮਸਾਲਾ ਭੁੰਨ ਕੇ ਬਣਾਨੀ ਏ ਕੇ ਟਮਾਟਰ-ਟਮਾਟ
ਕੁੱਛ ਵੀ ਨੀ ਜ਼ੀਰਾ ਪੋਣੀ ਆ ਬਸ ਤੇਲ ਚ ਹਾਂ ਜਿਵੇਂ ਸੁੱਕਿਆ ਹੋਏ। ਏ ਬੜੇ ਖੁਸ਼ ਹੋ ਕੇ ਖਾਂਦੇ ਨੇ ਫਲੀਆਂ। ਹਾਂ ਬੱਚੇ ਆਲੂ ਖਾ ਲੈਂਦੇ ਨੇ ਅ ਸੀਂ ਫਲੀਆਂ ਖਾ ਜਾਂਦੇ ਆ ਦੋਨੋ ਜਣੇ।
ਅੱਛਾ, ਫੇਰ ਵੀ ਚਾਲੀ ਪੰਜਾਹ ਰੁਪਏ ਤੇ ਹੋਣੀਆਂ ਨੇ।
ਚਾਲੀ ਰੁਪਏ ਕਿੱਲੋ ਨੇ।
ਹਾਂ ਤੇ ਓਈਓ ਵੀਹ ਰੁਪਏ ਦੀ ਅੱਧਾਂ ਕਿਲੋ ਹੋ ਗਿਆ।
ਹਾਂ ਵੀਹ ਦੀਆਂ ਈ ਲਈਆਂ ਸਨ ਬਸ।
ਤੁਹਾਡੇ ਆ ਜਾਂਦੇ ਸਬਜ਼ੀ ਆਲਾ।
ਹਾਂ ਵਾਧੂ ਇੱਕ ਤੋਂ ਇੱਕ।
ਏਥੇ ਦੂਜੇ ਵੀ ਆਉਂਦੇ ਹੋਣੇ ਨੇ ਹੋਰ ਵੀ ਕੱਪੜਿਆਂ ਲੀੜਿਆਂ
ਨਾ ਫਰੂਟਾਂ -ਫਰਾਟਾਂ ਆਲੇ ਵੀ ਆਉਂਦੇ ਨੇ ਆ ਕੱਪੜਾ ਲੈ, ਮੰਜੇ ਲੈ, ਬਿਸਤਰੇ ਲੈ
ਆਹ, ਆਹ ਮੈਂ ਕਿਹਾ ਸਾਡੇ ਵਾਂਗ ਪਿੰਡ ਤੇ ਡੂੰਘਾ ਈ ਏ
ਨਾ, ਨਾ, ਨਾ ਨਾ ਸਾਰਾ ਸੁਣੋ ਸਾਡਾ ਵੀ ਰੋਡ ਬੜਾ ਚੱਲਦਾ ਆ ਨਾ ਅੱਗੇ ਕੀ ਪਿੰਡਾਂ ਚ ਤੇ ਰੋਡ ਜਾਂਦਾ ਹੁਣ ਸਾਡਾ। ਤਰਾਵੜੀ ਵੀ ਜਾਂਦਾ, ਕਰਨਾਲ ਵੀ ਜਾਂਦਾ, ਇੰਦਰੀ ਵੀ ਜਾਂਦਾ ਰੋਡ। ਲੰਘਦੇ, ਲੰਘਦੇ ਫੇਰੀਆਂ ਵਾਲੇ ਆ ਜਾੰਦੇ ਨੇ ਪਿੰਡਾਂ ਚ।
ਮੈਂ ਉਹੀ ਤਾਂ ਕਹਿੰਦੀ ਤੂਹਾਡੇ ਪਿੰਡ ਵਿੱਚ ਸਾਰੀ ਚੀਜ਼ ਆਉਂਦੀ ਹੈ ਪੁੱਛਣਾ ਹੈ ਕਿ ਗੋਲ ਗੱਪਿਆਂ ਆਲੇ, ਟਿੱਕੀਆਂ ਆਲੇ, ਕਿ ਸਾਰੇ ਕੁੱਝ ਖੇਡ- ਖੇਡਾਰੀ ਉਹ ਸਾਡੇ ਵੀ
ਕੀਦੇ ਕੋਨੀ ਆਂਦੇ ਉਵੇਂ ਦਕਾਨਾ ਲੋਕਾਂ ਨੇ ਉੰਝ ਬਣਾਈਆਂ ਹੋਈਆਂ ਨੇ।
ਨਹੀਂ ਉਹ ਤੇ ਬਣਾਈਆਂ ਨੇ ਉਂਝ ਚ ਵੀ ਮਾਨੀਆਂ ਆਂਦੇ ਨੇ ਕਿ ਸਾਡਾ ਵੀ ਅੱਗੋਂ ਕੈਥਲ ਰੋਡ ਹੋ ਗਿਆ ਨਾ ਅੱਗੇ ਸਾਰੇ ਝਾਂਸਾ, ਸਮਾਲਾਬਾਦ ਸਾਰੇ ਅੱਗੋਂ ਕਈ ਦੇ ਕਈ ਪਿੰਡ ਲੱਗ ਜਾਂਦੇ ਨੇ ਸ਼ਹਿਰ ਲੱਗਦੇ ਨੇ ਨਾਲ, ਈਧਰੋ ਸ਼ਾਹਬਾਦ ਨੇੜੇ ਹੋ ਗਿਆ। ਫੇਰ ਵੀ ਤੇ ਫੇਰ ਉਹ ਸਾਡੇ ਵਾਂਗ ਹੈ ਤੇ ਮੇਰਾ ਵੀ ਪਿੰਡ ਡੂੰਘਾ ਈ ਕਿ ਪਰ ਚੀਜ਼ ਆ ਰਹੀ ਕਾਨ ਦੀ ਕੱਪੜੇ ਆਲਾ ਨਾ ਪੋਛ ਕਿੰਨੇ ਬਜਾ
ਹਾਂ ਨਾ ਸਾ ਨਹੀਂ ਸਾਡੇ ਵੀ ਇੱਧਰ ਹੀ ਐਵੇਂ ਈ ਆੰਦੇ ਨੇ। ਹੂ ਹੋਰ ਸਭ ਪਕਾ ਲਿਆ।
ਹਾਂ ਮੈਂ ਕੜੀ ਬਣਾਈ ਸੀ, ਆਜਾ ਖਾਲੈ।
ਬਸ ਕੱਲ ਬਣਾਈ ਸੀ, ਮੈਂ ਤੇ ਬਣਾਈ, ਕੱਲ ਮੁਕਾਈ ਹਲੇ ਮੈਂ।
ਅੱਛਾ, ਮੈਂ ਤਾਂ ਚੋਲ ਵੀ ਬਣਾਏ ਮੋਟੇ ਬਣਾਉਣੀ ਕਿ ਬਰੀਕ ਆਲੇ?
ਨਹੀਂ ਚੋਲ ਬਰੀਕ ਵੀ ਬਣਾ ਲਈਦੇ ਨੇ, ਮੋਟੇ ਵੀ ਬਣਾ ਲਈਦੇ ਨੇ।
ਅੱਛਾ, ਅੱਛਾ।
ਯੇਹ ਨੀ ਖਾਂਦਾ ਮੋਟੇ, ਏ ਖਾਏਗਾ ਲੰਮੇ, ਲੰਮੇ ਜੇ ਬਾਂਸਪਤੀ ਦੇ। ਸੇਲਾ ਵੀ ਨਹੀ ਖਾਂਦਾ। ਇਹ ਘਰ ਦੇ ਜਿਹੜੇ ਲੰਮੇ ਹਨ, ਮੈਂ ਤੇ ਇਨ੍ਹਾਂ ਐਵੇਂ ਜਿਵੇਂ ਰਬੜ
ਰਬੜ ਝੱਪਦੀ ਏ, ਇੱਕ ਦੰਦ ਨਹੀਂ ਸੂ ਹੈ।
ਨਾ ਹੈਗੇ ਨੇ, ਉਂਝ ਜਿਵੇਂ ਨਾ ਟੇਸਟ ਜਾ ਆਂਦਾ ਖਾਣ ਚ ਜਿਵੇਂ
ਉਹਦੇ ਨਾਲ ਨਾ ਮ ਪੇਟ ਪੇ ਨਹੀਂ ਪੇਟ ਨਹੀ ਭਰਦਾ ਹੈਗਾ ਉਹਦੇ ਨਾਲ ਤੇ
ਪੇਟ ਨੀ ਆਂਦਾ, ਉਹਨੂੰ ਚੱਬੀ ਜਾਹੀਦਾ, ਚੱਬੀ ਜਾਹੀਦਾ। ਨੰਦਰ ਨੀ ਲੰਘਦੇ, ਇਵੇ ਲਗਦਾ ਰਬੜ ਚੱਬਣ ਡੇ ਆ, ਹਮ ਘਰ ਦੇ ਚੌਲ ਵਧੀਆ ਲੱਗਦੇ ਕਿਹਦਾ।
ਪਾਵੇ ਜਿੱਥੇ ਮਰਜੀ ਜਾਈਏ ਘਰਦੇ ਚੋਲ ਤੇ ਵਧੀਆ ਲੱਗਦੇ ਨੇ।
ਓਹੀ ਤੇ। ਦਾਣਾ ਮੇਰਾ ਥ ਬਣਾਇਆ ਘਰੇ, ਇੰਨੇ ਸਾਰੇ ਲਏ ਹੋਏ ਨੇ ਸਗੋਂ ਮੈਂ ਕਿਹਾ ਮਕਾਣੇ ਤੇ ਆਈ ਨੇ ਇਹਨੂੰ ਹੋਰ ਸ ਹੋਣਾ ਉਹਨਾਂ ਨੇ ਮੈਂ ਕਿਹਾ, ਕਦੀ ਵੀ ਨਾਲੇ ਚ ਹਾਂ ਸੇਲਾ
ਆਹੋ ਤੇ ਫੇਰ ਤੂੰ ਇੰਨੇ ਕੀ ਕਰਦੇ ਆ ਸਾਣੀ ਹੈਗੀ।
ਪਤਾ ਨੀ ਸੀ ਨਾ ਵੀ ਇਹ ਐਵੇਂ ਦੇ ਬਣਨ ਗਏ, ਸਾਨੂੰ ਵੀ ਅਸੀਂ ਇੱਕ ਦੋ ਤਿੰਨ ਤਰ੍ਹਾਂ ਦੇ ਨੀ ਹੁੰਦੇ ਹੇਗੇ ਆ।
ਆਹੋ ਨਹੀਂ ਤੂੰ ਪਹਿਲੇ ਤੂੰ ਪਹਿਲਾਂ ਨੀ ਪਿਓ ਕੇ ਰੱਖਦੀ‌।
ਨਾ ਇਹ ਜਦੋਂ ਉਝ ਬਣਾਨੇ ਆਣ ਨਾ ਫਿੱਕੇ -ਫੁਕੇ ਫਿਰ ਤ ਬਣਾਉਦੀ ਹੈਗੀ, ਜੇ ਕਦੀ ਇਹਨੇ ਬਰਿਆਣੀ ਬਣਾਉਣੀ ਹੋਵੇ ਫੇਰ ਘੰਟਾ ਪਹਿਲਾਂ ਪੀਂਓ ਕੇ ਰੱਖਦੀ ਆ।
ਹਾਂ ਫੇਰ ਤੇ ਇਹ ਵੀ ਉਝ ਵੀ ਜੇ ਦੂਜੀ ਵੀ ਬਣਾਣੇ ਹੋਗੇ ਪਹਿਲਾਂ ਭਿਉਂ ਕੇ ਬਣਾਇਆ ਕਰ, ਹੈਗੀ ਫਿਰ ਸਹੀ ਬੰਣਦੇ ਨੇ
ਸੇਲਾ, ਇਹ ਖਾਏ ਗਾ। ਹੁਣ ਮੈਂ ਬਣਾਵਾਂਗੀ ਨਾ ਕਦੀ, ਮੈਨੂੰ ਤਾਂ ਸਗੋਂ ਵਧੀਆ ਲੱਗਦੇ ਨੇ, ਐ ਖਿਲੇ- ਖਿਲੇ ਬਣਦੇ ਨੇ, ਲੰਮੇ- ਲੰਮੇ ਘਰ ਦੇ ਤੇ ਮਤਲਬ ਚਿਪਕੇ -ਚਿਪਕੇ ਬਣਦੇ ਨੇ।
ਹਾਂ, ਘਰਦੇ ਵੀ ਉਂਝ ਤਾਂ ਸਹੀ ਪਾਂਦੇ ਨਿਬੂ ਪਾ ਲਿਆ ਕਰ, ਮਾੜਾ ਜਿਹਾ ਨਿਚੋੜ ਲਿਆ ਕਰ ਹੈਗੀ ਮਾੜਾ ਜ਼ਿਆਦਾ ਤੇਲ ਹਾਂ ਫਿੱਕਿਆਂ 'ਚ ਜਾਂ ਹਾਂ ਜਾਂ ਇੱਕ ਚਮਚਾ ਸਰੋਂ ਦਾ ਤੇਲ ਪਾ ਲਿਆ ਫੇਰ ਨੀ ਇੰਨੇ ਚਿਪਕਦੇ ਹੈਗੇ।
ਅੱਛਾ! ਹੁਣ ਸੱਸ ਮੇਰੀ ਤੇ ਬਣਾਏਗੀ ਪਾਣੀ ਜਾਂ ਮਿੰਨ ਕੇ ਬਣਾਦੀ, ਮੈਂ ਸਗੋਂ ਪਿੱਛ ਲਾਹ ਕੇ ਬਣਾਨੀ। ਆ, ਉਹ ਪਿਛ, ਬਿਨਾਂ ਪਿਛ ਤੋਂ ਬਣਾਉਂਦੀ।
ਅੱਛਾ! ਉਹ ਤੇ ਫਿਰ ਐਣ ਬਣਾਦੀ, ਉਹ ਤੇ ਬਹੁਤ ਸੋਹਣੇ ਬਣਾ
ਨਈ, ਐਵੇਂ ਬਣਦੇ ਨੇ ਚਿਪਕੇ -ਚਿਪਕੇ ਜਿਹੇ ਓਂਦੇ ਵੀ, ਪਰ ਸਵਾਦ ਨਹੀਂ ਲੱਗਦੇ। ਹੈਗੇ ਗੇ ਪਿਛ ਵਾਲੇ ਸਵਾਦ ਲੱਗਦੇ ਨੇ।
ਆ ਪਿਛ ਵਾਲੇ ਤੇ ਸਵਾਦ ਲੱਗਦੇ ਹੈਗੇ ਨੇ, ਪਿਛ ਵਾਲੇ ਭਾਵੇਂ ਜਿਵੇਂ ਮਰਜ਼ੀ ਦੇਇਓ ਖਿਲਰ ਕੇ ਬਣ
ਹਾਂ, ਖਿਲਰ ਕੇ ਬਣਦੇ ਨੇ ਆ ਕੁਛ ਨਵੇਂ ਨਾ ਚੌਲ ਹੁਣ ਛੱਡਵਾਈ ਸੀ ਮੰਜੀ।
ਆਹ ਤੇ ਫਿਰ ਪੁਰਾਣੇ ਹੋਣਗੇ ਫੇਰ ਉਸ ਤੋਂ ਬਾਅਦ ਹੀ ਹੈ ਨਾ।
ਬਸ ਓਹੀ ਐ, ਆਹੋ।
ਫਿਰ ਖਿਚੜੀ ਖੁਚੜ ਬਣਾਦੇ ਫਰੀ ਹੀ ਚੱਲਦੇ ਨੇ ਮਟ
ਹਾਂ ਖਿਚੜੀ ਫਿਰ ਨਵੀਂ ਬਣਾਨੀ ਆ ਮੋਟੀ ਫਿਰ, ਕਿ ਚਲ ਛੇਤੀ ਬਣ ਜਾਂਦੀ ਜੀ।
ਅੱਛਾ!
ਹੈਲੋ!
ਤੇ ਨਾਲ ਫੇਰ ਦਹੀਂ- ਦਹੀਂ, ਦੂਹੀਂ ਪਾਏਂਗੀ ਲੱਸੀ- ਲੱਸੀ ਤੇ ਹੁੰਦੀ ਜੇ ਕਿ ਨੀਂ
ਦਹੀਂ ਵੀ ਕਈ ਵਾਰ ਖਾ ਲਈ ਤਾਂ ਕਈ ਵਾਰ ਲੈ ਲੈਂਦੇ, ਕਈ ਵਾਰ ਐ ਵੀ ਖਾ ਲੈਂਦੇ ਨੇ, ਰੈਤਾ ਨੀਂ ਖਾਂਦੇ ਹੈਗੇੇ।
ਅੱਛਾ!
ਰੈਤਾ ਖਾਣਗੇ ਤੇ ਸਿਰਫ਼ ਬੂੰਦੀ -ਬੂੰਦੀ ਖਾ ਜਾਣਗੇ, ਰੈਤਾ ਸਾਰਾ ਏਵੇਂ ਪਿਆ ਰਹਿੰਦਾ ਤੇ ਮੈਂ ਸਿੰਪਲ ਹੀ ਦਹੀਂ ਦੇ ਦਿੰਦੀ ਆਂ ਮਾੜੇ ਜਿਹਾ ਪਾ ਕੇ ਨਾ ਇਹਨਾਂ ਨੂੰ, ਕਾਲੀ ਮਿਰਚ ਪਾ ਕੇ ਦੇ ਦਿੰਦੀ ਆ, ਖਾ ਲੈਂਦੇ ਨੇ ਫਿਰ। ਲੱਸੀ ਪੀ ਲੈਂਦੇ ਨੇ, ਲੱਸੀ ਬਣਾਉਨੀ ਆ ਰੋਜ਼। ਨਾ -ਨਾ ਮਸ਼ੀਨ ਨੀ, ਮਧਾਣੀ ਏ ਛੋਟੀ
ਅੱਛਾ! ਚਲੋ ਇਹ ਹਿਸਾਬ ਨਾਲ ਮ ਮੱਖਣ ਵੀ ਨਿਕਲ ਜਾਂਦਾ।
ਹਾਂ ਥੋੜਾ ਜਿਹਾ ਨਿਕਲ ਜਾਂਦਾ, ਸਵੇਰੇ ਪਰੌਂਠੀ -ਪਰੌਂਠੀ ਤੇ ਲਾ ਲੂ ਲਈਦਾ, ਖਾ ਲੈਂਦੇ ਨੇ।
ਤੇ ਘਿਉ ਘੀਉ ਨਹੀਂ ਜੋੜਦੀ?
ਘਿਉ ਜੁੜ ਜਾਂਦਾ ਐ, ਹੁਣ ਜਿਵੇਂ ਮਿੱਸੀਆਂ ਰੋਟੀ ਨੀ ਨਾ ਪੱਕਦੀਆਂ ਹੈਗੀਆਂ। ਸਰਦੀਆਂ ਚ ਤੇ ਏ ਹੁੰਦਾ ਮਿੱਸੀ ਰੋਟੀ ਪਕਦੀਆਂ ਨੇ। ਹਾਂ ਨਾਲੋਂ ਨਾਲ ਲੱਗ ਜਾਂਦਾ, ਹੁਣ ਇਹ ਵੀ ਥੋੜਾ ਜਿਹਾ ਬਣ ਜਾਂਦਾ ਘਿਉ, ਦੋ ਕੁ ਕਿੱਲੋ ਬਣਾਇਆ ਹੋਇਆ।
ਅੱਛਾ! ਨਹੀਂ ਚੱਲ ਗਰਮੀ ਚ ਤਾਂ ਨੀ ਯੂਜ ਕਰੀਦਾ, ਸਿਆਲ ਚ ਵੇਖ ਕਈ ਕੁਛ ਬਣਾਣਾ ਪੈਂਦਾ।
ਹਾਂ ਸਿਆਲਾਂ ਚ ਹੀ ਹੁੰਦਾ ਏ, ਸਿਆਲਾਂ ਚ ਜੁੜਦਾ ਵੀ ਕੋ ਨੀਂ
ਜੁੜਦਾ ਵੀ ਕੋਈ, ਨਹੀਂ ਮਿੱਸੀ ਵੀ ਰੋਟੀ ਸਾਗ ਵੀ ਬਣਨਾ ਤੇ ਫੇਰ ਮੱਕੀ ਦੀ ਰੋਟੀ ਵੀ ਬਣਨੀ। ਤਾਂ ਕਰ ਕੇ ਤੇ ਖਾਣਾ ਇਨ੍ਹਾਂ ਨਾ ਹੈਗਾ।
ਤੇ ਗਰਮੀ ਚ ਰੋਟੀ ਖਾਣ ਤੇ ਦਿਲ ਨੀ ਕਰਦਾ, ਉਹ ਫਿਰ ਘਿਓ ਬਚ ਜਾਂਦਾ ਫਿਰ ਮੈਂ ਜੋੜ ਦਿੰਦੀ ਓਨੂੰ।
ਤੇ ਮਣੀ ਤੰਦੂਰ ਕੋ ਨੀ ਜੇ?
ਹੈਗਾ ਲੈਂਦੀ ਏ ਸੱਸ। ਫਿਰ ਹੁਣ ਅੰਟੀ ਮੈਂ ਦੋ ਜਣੇ ਆਂ, ਅਸੀਂ ਦੋ ਜਣੇ ਵਾਸਤੇ ਕੀ ਲਾਈਏ ਹੁਣ। ਕਈ ਵਾਰ ਪਿ੍ਂਸ ਘਰ ਹੁੰਦਾ ਏ ਨਾ ਫੇਰ ਏ ਬਣਵਾ ਲੈਂਦਾ ਐ ਮਿੱਸੀਆਂ ਮੁਸੀਆਂ। ਪਿਆਜਾਂ ਪਿਊਜਾਂ ਵਾਲੀਆਂ ਉੰਝ ਨੀ ਬਾਲਦੀ ਹੈਗੀ ਓ ਉੰਝ ਨੀ ਬਾਲਦੀ।
ਤੇ ਤੂੰ ਨੀ ਨਾ ਲਾ ਸਕ ਤੈਨੂੰ ਨੀ ਆਂ
ਮੈਨੂੰ ਆਂਦੀ ਨੀ ਨਾ ਮੈਨੂੰ ਕੋਨੀ ਆਂਦੀ।
ਅੱਛਾ।
ਹੂੰ। ਫੇਰ ਓ ਹੋਨ ਲਾਲਚ ਕਰ ਜਾਂਦੀ। ਓ ਆਂਦੀ ਮੈਂ ਦੋ ਜਣੇਆਂ ਵਾਸਤੇ ਕੀ ਬਾਲਾਂ ਪਈ ਪੈਲਾਂ ਤ ਹੁੰਦ ਸੀ ਨਾ ਟੱਬਰ ਹੁੰਦਾ ਸੀ ਯਾ ਡਰੈਵਰ ਆਂ ਨੇ ਨਾ ਫੇਰ ਬਾਲ ਲੈਂਦੀ। ਹੋਨ ਨੀ ਬਾਲਦੀ ਫੇਰ ਓ। ਗੈਸ ਤੇ ਈ ਲਾ ਲੈਂਦੀ ਏ ਦੋ ਰੋਟੀਆਂ ਜੇੜੀਆਂ ਲਾਣੀਆਂ ਹੁੰਦੀ ਆਂ। ਹਾਂ ਲਾ ਲੈਂ ਤੇ ਮੈਨੂੰ ਦੇ ਦਿੰਦੀ ਏ। ਕੈ ਦੇਂਦੀ ਏ ਆ ਪੇੜੇ ਕਰਦੇ।
ਅੱਛਾ।
ਹਾਂ ਫੇਰ ਮੈਂ ਲਵਾ
ਚੱਲ ਫੇਰ ਏ ਤੇ ਫੇਰ ਨਾਲ ਲਵਾਈ ਦਈ ਦੀ ਹੈਗੀ ਜੇ ਆਪ ਖਾਣਾ ਹੋਵੇ ਤੇ ਫੇਰ ਹੁੰਦਾ ਈ ਏ। ਹੂੰ।
ਤੁਸੀ ਲਾਂਦੇ ਓ?
ਮੇਰੇ ਕੋਲ ਤੰਦੂਰੀ ਕੋਈ ਤੇ ਲਾਨਾ ਕੀ
ਅੱਛਾ। ਕਉਂ ਮਿਲਦੇ ਨੇ ਹੁਨ ਤੇ ਬਸੀ ਵੀ ਬਣਾ ਬਣਾਏਆ ਈ ਲੇਆ ਸੀ ਪੀਪੇ ਚ।
ਨਾਲੇ ਧਰੀਏ ਕਿੱਥੇ ਹੈਗੇ ਸਾਰੇ ਤੇ ਛੱਤਾ ਪੇਆ ਤੇ ਧਰਨ ਵਾਲੀ
ਕੋਠੇ ਤੇ ਰੱਖ ਲਵੋ ਉੱਤੇ।
ਕੋਠੇ ਤੇ ਹੁਨ ਧੁੱਪੇ ਚ ਮਰਾਂਗੇ।
ਨਈ ਏਕ ਸੈ਼ਡ ਸੁੱਡ ਨੀ ਹੈਗੇ। ਜਿਵੇਂ ਛੱਤੀਆਂ ਦੇ ਸੈ਼ਡ ਬਣੇ ਹੁੰਦੇ ਨੇ ਓ ਨੀ ਹੈਗੇ ਨ ਥੱਲੇ ਲਾ ਲੇਆ ਮਨ
ਓ ਮਾਣੀ ਅੱਜ। ਨਈ ਵੇੜਾ ਇਵੇ ਹੁਨ ਤਾਂ ਸਾਡਾ ਕਵਰ ਈ ਹੋ ਗੇਆ ਨਾ। ਪਿੱਛੇ ਵੀ ਸਾਰੇ ਬਣ ਗੇ ਨੇ ਮਕਾਨ ਸ ਵਿੱਚ-ਵਿੱਚ ਸੀ ਥੋੜਾ ਜੇ ਗੈਲਰੀ ਵਾਂਗ ਜਿਵੇਂ ਦੋ ਕੁ ਮੰਜੀਆਂ ਦੀ ਥਾਂ ਏ ਵੀ ਹਵ ਵਾਵੋ ਵਾਸਤੇ ਤੇ ਥਾਂ ਤੇ ਆ ਚੱਕੀ ਚ ਹੈ। ਓ ਬਾਰ ਥਾਂ ਹੈ ਵੇ ਵਾਧੂ। ਓਈ ਕਿੱਥੇ ਰੋਟੀਆਂ ਟੌਂਦੇ ਫਿਰਾਂਗੇ। ਦਰ ਜਾ ਤੇ ਓਦਰ ਲਜਾ।
ਹਾਂ, ਓ ਤੇ ਹੈ ਈ ਨਈ ਜਿਵੇਂ ਤੁਆਡੀ ਜਿਵੇਂ ਬਾਰ ਬੁਰ ਰੋਟੀ ਜਾਂਦੀ ਸਗੋਂ ਚੱਟ ਲੱਗ ਜਾਂਦੇ ਨੇ ਔਂਦੇ ਵਿਚੇ।
ਨਹੂ ਮੈਂ ਤੇ ਚੁੱਲ੍ਹਾ ਵੀ ਨੀ ਬਾਲਦੀ। ਮੈਂ ਤੇ ਓ ਚਲਾਨੀ ਆਂ ਦੂਜਾ ਇੰਡਕਸ਼ਨ ਵਾਲਾ ਚੁੱਲਾ। ਹੂੰ।
ਬਿੱਲ ਕਿੰਨਾ ਆਂਦੇ?
ਬਿੱਲ ਪਿਛਲੀ ਵਾਰੀ ਤੇ ਪੰਦਰਾਂ ਸੌ ਆਏਆ ਸੀ। ਹੁਨ ਤੇ ਹਾਲੀ ਆਏਆ ਕੋ ਨੀ ਐ ਹੈਗਾ। ਹੁਨ ਤੇ ਏਸੀ ਵੀ ਚੱਲਣ ਲੱਗਗੇ ਤੇ ਵੇ ਖੋ ਕਿੰਨਾ ਆਂਦਾ ਐ।
ਸਾਡੀ, ਸਾਡਾ, ਸਾਡਾ ਏ ਵੇ ਨਾ ਸਾਡਾ ਥੱਲੇ ਠੰਡਾ ਏ ਨਾ। ਦੋ, ਦੋ ਪੋਰਸ਼ਨ ਜੋ ਹੋਗੇ ਨਾ। ਤੇ ਏਸ ਕਰਕੇ ਸਾਡਾ ਪੱਖੇ ਨਾਲ ਈ ਗੁਜਾਰਾ ਹੋ ਜਾਂਦਾ ਹੈਗਾ ਏ। ਕੂਲਰ ਲਾ ਲਈ ਦਾ ਹੈਗਾ ਏ। ਰਾਤੀਏ ਸੋਨੇ ਆ ਉੱਤੇ ਜਾ ਕੇ ਬਸ।
ਅੱਛਾ, ਏਸੀ ਕੋਨੀ ਚਲਾਂਦੇ ਦੁਪੈਰੀ ਤੁਸੀ ਕਮਾਲ ਏ।
ਸਾਡੇ ਏਸੀ ਵਾਲੇ ਹੈ ਈ ਨੀ ਬੰਦੇ ਸੋਣਾ ਕਿੰਨੇ ਨਾ ਜਸ਼ਨ, ਨਾ ਤੇਰਾ ਮਾਸੜ ਤੇ ਨਾ ਕੋਈ ਬੰਦੇ। ਮੰਮੀ, ਨਾ ਅਸੀ ਕੁੱਲਰ ਲਾ ਤੇ ਬਸ ਏਥੇ ਪਏ ਹੁੰਨੇ ਠੰਡਾ ਏ ਨਾ ਸਾਡਾ ਅੰਦਰ ਪਾਣੀ।
ਫੇਰ ਵੀ ਗਰਮੀ ਤੇ ਇੰਨੀ ਗਰਮੀ ਏ ਸਵਾਂ ਪੱਖੇਆਂ ਦੀ ਹਵਾ ਨੀ ਲੱਗਦੀ।
ਨਈ, ਲੱਗਦੀ ਤਾਂ ਕੋਨੀ ਹੈਗੀ, ਫੇਰ ਵੀ ਪਤਾ ਨੀ ਆਦਤ ਬਨ ਗਈ ਏ।
ਹਾਏ, ਸਾਡੇ ਤੋਂ ਤਾਂ ਰਿਆ ਨੀ ਜਾਂਦਾ ਐਵੇਂ ਪਏ ਕਹੀਏ। ਅਹ ਸਮੁਚ ਰਹਾ, ਛੱਡ ਕੇ ਰਾਹ ਫੜ ਲਿਆ। ਸਾਡੀ ਧੁੱਪ ਬੜੀ ਏ ਹਾਂ, ਸਾਮਣੇ ਧੁੱਪ ਪੈਂਦੀ ਏ ਸਾਡੀੇ, ਹੂੰ। ਮੈਂ ਨੀ, ਮਾੜਾ ਜੇ ਏ, ਸੀ ਬੰਦ ਕਰਨ ਦੀ ਦੇਰ ਹੁੰਦੀ ਏ, ਮਾੜਾ ਜੇਆ ਜੇ ਬੰਦ ਈ ਕਰੀਦੈ, 'ਤੇ ਨਾਲੋਂ -ਨਾਲ ਗਰਮ ਹਵਸ।
ਗਰਮ ਹਵਾ, ਫੇਰ ਓ ਏ ਨਾ ਉਹ ਗੱਲ, 'ਤੇ ਉੱਤੇ ਟੈਲਾਂ ਨੀ ਲੱਗੀਆਂ ਤੁਹਾਡੇ ਕੋਠੇ ਤੇ?
ਲੱਜੀਆਂ ਹੋਈਆ ਨੇ, ਫੇਰ ਹੈ ਤੇ ਸਾਮਣੇ 'ਚ ਪੈਂਦਾ ਮਰ। ਐਹ ਸਾਰਾ ਤੇ ਖੁੱਲ੍ਹਾ ਹੋਇਆ, ਖੁੱਲਾ ਹੈ ਨਾ।
ਹਾਂ ਖੁੱਲੇ ਕਰਕੇ ਹੋ ਗਿਆ ਨਾ, ਇਹ ਤਾਂ ਤੇਰੇ ਜੇੜੇ ਤੇਰੀ ਮੰਮੀ ਆਲਾ ਦੇ ਹਿਸਾਬ ਦੇ ਬਨਿਆ ਓਦੋਂ। 'ਤੇ ਬ੍ਰਾਂਡਾ ਹੈ ਵੇ ਨਾ ਇੱਧਰ? ਤੇਰੇ ਆਲੇ- ਪਾਸੇ ਕੋਈ ਨਾ ਕੁੱਛ ਵੀ ਹੈਗਾ, ਲੈਟ ਬਾਥਰੂਮ ਵਲ ਹੈਨਾ?
ਨਈ, ਸਾਰਾ ਇੱਕ ਈ 'ਤੇ ਹੈ ਵੇ।
ਹਾਏ-ਹਾਏ, ਜਿਦੱਰ ਤੇਰਾ ਕਮਰਾ ਹੈ।
ਹਾਂ, ਮੇਰਾ ਕਮਰਾ 'ਤੇ ਵਿੱਚ ਈ 'ਤੇ ਹੈ ਵੇ, ਰਸੋਈ ਦੇ ਨਾਲ ਈ 'ਤੇ ਮੇਰਾ ਕਮਰਾ ਏ। ਉਨਾ ਤਾਂ ਸਗੋਂ ਪਰਾਂ ਲੇਆ ਏ, ਲੈਟ੍ਰਿਨ ਬਾਥਰੂਮ ਦੇ ਕੋਲ ਲੇਆ, ਜੇੜਾ ਵੱਡਾ ਕਮਰਾ ਸੀ ਸਭ ਤੋਂ।
ਆਹ, ਤੇਰੇ ਆਲਾ ਸੀ ਜੇੜਾ।
ਜਿਹੜਾ ਮੇ ਪਰ੍ਹਾ
ਜੇ ਲੈਟ੍ਰਿਨ ਬਾਥਰੂਮ ਮਾਲ ਕੋ ਤੈਨੂੰ ਨੀ ਸੀ ਮਿਲਿਆ ਪੈਲਾਂ ਸ਼ੁਰੂ- ਸ਼ੁਰੂ ਵਿੱਚ।
ਨਾ-ਨਾ, ਮੇਰਾ ਤਾਂ ਸ਼ੁਰੂ ਤੋਂ ਈ ਇਧਰ ਸਾਂਗੀੇ। ਮੈਂ ਤੇ ਓੱਧਰ ਗਈ ਈ ਨੀ, ਪਰਲੇ ਪਾਸੇ ਹਾਲੇ। ਓ ਭਾਪਾ ਰੈਂਦਾ ਬਸ ਓੱਧਰ। ਓੱਧਰ ਨਾਲ ਈ ਸਟੋਰ ਸੀਗਾ। ਹਾਂ, ਸੋਫੇ ਸਨ ਆਹੋ। ਆਹੋ, ਸੋਫੇ ਸਨ ਪੈਲਾਂ ਉੱਦਰ।
ਹਾਂ, ਲੈਟਿਨ-ਬਾਥਰੂਮ ਦੇ ਨਾਲ ਏ ਬਿਲ- ਬਿਲਕੁਲ ਕਮਰਾ ਜੇੜਾ।
ਆਹੋ-ਆਹੋ।
ਵੇਖ, ਵੇਖ ਦੋ 'ਤੇ ਪਿੱਛੇ ਕਮਰੇ ਨੇ ਤੁਹਾਡੇ। ਇੱਕ ਬ੍ਰਾਂਡਾ ਏ।
ਹਾਂ-ਹਾਂ।
ਬਰਾਂਡੇ ਦੇ ਨਾਲ ਅੱਗਾਂ ਕਰਕੇ ਰਸੋਈ ਏ ਇੱਕ।
ਆਹੋ ਉਹ ਮੇਰੇ ਕੋਲ ਏ, ਉਹ ਇੱਦਰ ਮੇਰਾ ਏ।
ਅੱਛਾ, ਓਦੇ ਨਾਲ ਜੇੜਾ ਕਮਰਾ ਓ ਤੇਰੇ ਨਾ, ਸਾਮਣੇ ਜੇ
ਹਾਂ-ਹਾਂ-ਹਾਂ-ਹਾਂ-ਹਾਂ, ਮੇਰੇ ਕੋਲ ਏ।
ਅੱਛਾ, 'ਤੇ ਉਹ ਬਰਾਂਡੇ ਵਿੱਚ ਜਿਦੇ ਸਟੋਲ ਸੀ ਉਦੇ ਵਿੱਚ ਪੇਟੀਆਂ ਪੁੱਟੀਆਂ ਸਨ, ਮੇਰੇ ਖਿਆਲ।
ਨਈ, ਉਹ ਤੇ ਹੁਨ ਬਾਰ ਕੱਢ ਛਡੇ ਜਾਨਗੇ।
ਅੱਛਾ, ਨਈ ਮੈਂ ਤੇ ਉਦੋਂ ਦੀ ਆਈ ਸੀ, ਜਦੋਂ ਪਤੈ, ਪਿੰਦੇ ਦਾ ਰਿਸ਼ਤਾ ਕਰਾਂਦਾ ਸੀ ਵੀਰ। ਓਦੋਂ ਦੀ ਆਈ ਆ, ਤੂੰ ਹਿਸਾਬ ਲਾ ਲੈ, ਓਦੋਂ ਦਾ ਵੇਖਿਆ ਮੈਂ ਹੈਗਾ। ਰਸੋਈ ਦੇ ਉੱਤੇ ਈ ਤੁਹਾਡੀ ਪੌੜੀਆਂ ਚੜੀਆਂ ਹੋਈਆਂ ਨੇ, ਤੇ ਵਿਚ ਉਰਾਂ
ਬਸ ਓਵੇਂ ਤੇ ਹੈ ਵੇ, ਬਦਲਿਆ ਤੇ ਕੁਛ ਵੀ ਨੀ ਗਾ, ਓਈ ਤੇ ਹੈ ਵੇ। ਹਾਂ, ਸੇਮ ਈ 'ਤੇ, ਨਾ, ਨਈ ਹਾਲੇ। ਕੋਈ ਨੀ, ਛੇੜਿਆ ਵੀ ਨੀ।
ਅੱਛਾ।
ਹੂੰ। ਸੇਮ, ਨਈ ਉਵੇਂ, ਨਈ-ਨਈ-ਨਈ, ਉਵੇਂ ਈ ਏ ਸਾਰਾ।
ਅੱਛਾ ਚਲੋ ਚਲੋ ਫਿਰ ਠੀਕ ਏ ਬਣ ਸਤਿ ਸ੍ਰੀ ਆਕਾਲ ਠੀਕ ਹੈ ਠੀਕ ਹੈ